ਸਸ ਰੀ ਕਾਲ ਭੈਣ ਜੀ।
ਹੋਰ ਕਿਵੇਂ, ਸੁਣਾਓ ਕੋਈ ਨਵੀਂ ਤਾਜੀ?
ਬਸ ਵਧੀਆ, ਤੁਸੀਂ ਦੱਸੋ?
ਵਧੀਐ, ਸਾਰੇ ਸੋ-ਸੋਗੇ ਸਾਰੇ।
ਨਈਂ ਕਿੱਥੇ ਅਲੇ ਰੋਟੀ ਖਾ ਕੇ ਬੈੱਠ ਦੇ ਨੇ।
ਅੱਛਾ, ਤੁਹਾਡੇ ਵੀ ਪੇਟ ਰੋਟੀ ਖਾਂਦੇ ਐਂ?
ਹਾਂਜੀ।
ਸਾਢੇ ਵੀ ਲੇਟ ਰੋਟੀ ਖਾਂਦੇ ਨੇ।
ਹਾਂਜੀ- ਹਾਂਜੀ।
ਦੱਸੋ ਕੋਈ ਨਵੀਂ ਗੱਲ।
ਬਸ ਕੀ ਦੱਸਾਂ ਵਿਆਹ ਤੋਂ ਆਏਦੇ ਆਂ। ਵਿਆਹ ਸੀ ਸਾਡੇ ਘਾਰ, ਹੂੰ। ਉਈ ਓਗਿਆ ਹੁਣ ਆਏਂਆਂ ਸਾਰਾ ਸਮਾਨ ਕਢਿਆ ਦਾ ਧੋਤਾ ਦਾ। ਕੱਪੜੇ ਪ੍ਰੈਸ ਕੀਤੇ ਨੇ। ਐਈ ਸਭ ਚਲਦਾ ਪਿਆ ਹਲੇ ਤੇ
ਲੇ ਤੇ। ਹਾ ਐਈ ਚੱਲੇ ਅਰ ਵਿਆ ਤੋ ਆ ਕੇ ਮੈਂ ਤੇ ਤਬੀਅਤ ਖਰਾਬ ਹੋਗੀ ਵਿਆ ਤੋ ਆ ਕੇ।
ਅੱਛਾ, ਹੋਰ ਦਵਾਈ ਲਿੱਤੀ ਤੇ ਜੇ।
ਹੁਣ ਦਵਾਈ ਲਾਤੀ ਹੁੰਦੀ ਰਿਲੈਕਸ ਕਰੂੰਗੀ ਸੌਣ ਵੇਲੇ।
ਅੱਛਾ ਹਾਂ ਜਦੋ ਲਾਈਸ ਕਰ ਲੈਣਾ ਨਾ ਫਿਰ ਉਹਦੇ ਨਾਲ ਛਾਤੀ ਖੁੱਲ ਜਾਂਦੀ ਐ। ਰੇਸ਼ਾ ਜਿਹੜਾ ਜੰਮਿਆ ਹੁੰਦਾ ਛਾਤੀ ਚ ਹਾਂਜੀ।
ਹੋਰ ਦੱਸੋ ਕੋਈ ਨਵੀ ਤਾਜੀ? ਬਸ ਵਧੀਆ ਹੁਣ, ਮੈਂ ਨਾ ਤੁਹਾਡੇ ਤੋ ਗੱਲ ਪੁੱਛ ਪੁੱਛਣੀ ਸੀ। ਅਸੀਂ ਨਾ ਇੱਕ ਨਾ ਅਹ ਨਵੀਂ ਗੱਡੀ ਲੈਣ ਦੀ ਸੋਚ ਰਹੇ ਆ।
ਕੀ ਲੈਣ ਦੀ ਸੋਚ ਰੇ ਔ?
ਨਵੀ ਕਾਰ, ਤੇ ਕਿਹੜਾ ਬ੍ਰੈਡ ਬੈਸਟ ਰਹਿੰਦਾ ਏ? ਉਹ ਤੇ ਸਾਡੇ ਕੋਲ ਹੈਗੀ ਪਹਿਲਾਂ ਤੋਂ ਈ।
ਅੱਛਾ,
ਤੇ ਮਤਲਬ ਉਹ ਉਹ ਸਾਨੂੰ ਟੈਕਸੀ ਤੇ ਪਾਣੀ ਐ।
ਹਾਂ ਤੇ ਫੇਰ ਓਰਾ ਲੈ ਲੋ ਵਧੀਆ ਗੱਡੀ ਏ। ਸੀ ਐਨ ਜੀ 'ਚ ਲੈਣਾ।
ਤੇ ਬਾਕੀ ਹੁੰਦਾ ਐਵਰੇਜ ਦਾ ਕੀ ਸਿਸਟਮ ਹੁੰਦਾ ਜੀ।
ਨਹੀਂ ਸਹੀ ਹੁੰਦੀ ਐ ਟੈਕਸ ਤੇ ਜਾ ਕੇ ਨਾ ਐਵਰੇਂਜ ਦੀ ਅਵਾਜ਼ ਵ ਵੱਧ ਹੁੰਦੀ ਏ, ਵੱਧਦੀ ਹੁੰਦੀ ਏ। ਤਾਂ ਕਿ ਪੈਟਰੋਲ ਜਿਆਦਾ ਨਾ ਲੱਗੇ ਸੀ ਐਨ ਜੀ ਚ ਐ ਨਾ ਹੁਣ ਤੇ ਗੱਡੀਆਂ ਆ ਗਈਆਂ ਕਿ ਜੇ ਉਹ ਸੀ ਐਨ ਜੀ ਔਰ ਪੈਟਰੋਲ ਦੋਨੋਂ ਹੁੰਦੀਆਂ।
ਹੁਣ ਤੇ ਭੈਣਜੀ ਕੀ ਦੱਸਾਂ ਮੈਂ ਤਹਾਨੂੰ ਅੱਜ ਮੈਂ ਐਡ ਦੇਖ ਰੀ ਸੀ। ਟੀਂਵੀ ਤੇ ਉਹ ਇੱਕ ਨਾ ਉਹ ਐਕਟਿਵ ਹੈਗੀ ਆ ਉਹਦੀ ਡਿੱਕੀ ਚੋ ਖੋਲੀ ਕਹਿ ਰਹੇ ਅਬ ਇਸਮੇ ਜਗ੍ਹਾ ਵੀ ਐ ਦੇਖੋ ਇਸ ਮੇ ਸੀਐਮ ਜੀ ਐ। ਐਕਿਵਾ ਮੈਂ ਕੱਲ ਆਜ ਐਡ ਦੇ ਫੇਰ ਅਸੀ ਸਵੇਰੇ ਟੀਵੀ ਤੇ,
ਹਾਂਜੀ,
ਕਹਿੰਦੇ ਕਿ ਅਬ ਇਸਮੇ ਅਹ, ਡਿੱਕੀ ਕੋੋਲ ਕੇ ਦਿਖਾਈ ਇਸ ਦੇ ਅੰਦਡਿੱਕੀ ਨੀ ਐ। ਅਬ ਇਸਮੇ ਸੀ ਐਨ ਜੀ ਹੈ, ਸੀ ਐਨ ਜੀ ਐਕਟੀਵਾ ਆ ਗਈ ਹੈ, ਜਲਦ ਸੇ ਜਲਦ ਆਓ ਔਰ ਲੈ ਕੇ ਜਾਓ।
ਹਾਂ ਹੁਣ ਤੇ ਕੀ ਕਹਿੰਦੇ ਨੇ ਮੋਦੀ ਨੇ ਉਹੀ ਚਲਾਈ ਦੀ ਜੀ ਹਾਈਡ੍ਰੋਜਨ ਟੇਨ।
ਆਹੋ ਸੁਣੀ ਤੇ ਹੈਗੀ ਐ ਪਾਣੀ ਨਾਲ ਚੱਲਦੀ ਐ।
ਹਾਂ ਪਾਣੀ ਆ ਭਾਪ ਨਾਲ ਚੱਲਦੀ ਉਹ
ਤੇ ਉਹ ਵੀ ਕੀ ਕਹਿੰਦੇ ਨੇ ਓ ਕਰਨਸੀ ਬਦਲਣ ਵਾਲਾ ਹੈ ਨਾ।
ਐਹ ਨੀ ਮੈਨੂੰ ਪਤਾ ਮੈਂ
ਐ ਤੇ ਹੱਲੇ ਸਵੇਰੇ ਹੀ ਵੇਖਿਆ ਹੋਇਆ ਅੱਛਾ। ਹੋਰ ਦੱਸੋ ਘਰ ਕਿਵੇਂ ਸਾਰੇ।
ਬਸ ਵ
ਬਸ, ਪਰੇਸ਼ਾਨ ਕੀਤਾ ਹੋਇਆ। ਕੀ ਹੋਇਆ ਜੇ ਭੈਣ ਜੀ।
ਕਦੀ ਆਂਦੀ ਏ, ਕਦੀ ਚਲੀ ਜਾਂਦੀ ਏ ਗਰਮੀ ਏਡੀ ਏ।
ਆਹੋ ਗਰਮੀ ਤੇ ਹੈ ਏ ਬਾਹਰ। ਕਹਿੰਦੇ ਨੇ ਕਿ ਬਸ ਧੁੱਪ ਨਿਕਲੀ ਸੀ ਕੱਲ ਤੋਂ ਪੰਜ ਦਿਨ ਲਗਾਤਾਰ ਬਾਰਿਸ਼ ਹੋ ਰਹੀ ਏ।
ਕਹਿੰਦੇ ਤੇ ਨੀ ਵੈਦਰ ਫੋਰਕਾਸਟ ਤੇ ਵੀ ਆ ਰਿਹਾ।
ਵੈਦਰ ਫੋਰਕਾਸਟ ਤੇ ਸੱਚ ਥੋੜਾ ਨਾ ਹੁੰਦਾ ਏ ਹੋਰ ਰੋ ਲੱਗਦੇ ਹੋ, ਤੁਹਾਨੂੰ ਦੱਸਿਆ ਤੇ ਬਿਮਾਰ ਆ ਮੈਂ। ਕੀ ਬਣਾਇਆ ਸੀ ਤੁ ਤੁਸੀਂ ਅੱਜ ਭੈਣ ਜੀ? ਸਬਜ਼ੀ ਚ ਅੱਜ ਸੀਂ ਬਣਾਏ ਸੀ ਦਾਲ ਮਾਵਾ ਦੀ ਦੇ ਨਾਲ ਚਾਵਲ।
ਮੇਰੇ ਫੇਵਰੇਟ ਨੇ ਬਟ ਮੈਂ ਅੱਜ ਫਿਰ ਮੈਂ ਨਾ ਖਾ ਨੀ ਪਾ ਰਈ।
ਉਹ ਮਨਾ ਕੀਤਾ ਹੋਏਗਾ ਨਾ ਚਾਵਲ ਚਾਵੁਲ ਖਾਣ ਤੋਂ,
ਆਹੋ ਮੈਂ ਸਾਡੇ ਘਰ ਨਾ ਕੱਲ ਕੜੀ ਬਣੀ ਸੀ ਮੈਂ ਕੜੀ ਵੀ ਨੀ ਖਾ ਪਾਈ। ਸਵਾਦ ਈ ਬੜੀ ਲੱਗਦੀ, ਆਹੋ।
ਹਾਂਜੀ।
ਮੈਂ ਤੇ ਉਹਦਾ ਸ਼ੀਰਾ ਬਣਾ ਕੇ ਪੀ ਲੈਂਣੀ ਆ।
ਸ਼ੀਰਾ ਹਾਂ ਇਹ ਬੜਾ ਸਵਾਦ ਲੱਗਦਾ ਜੀ ਵੇਸਨ ਦਾ ਬਣਦਾ ਔਰ ਦੇਸੀ ਘਿਓ ਚ ਬਣਦਾ।
ਆਹੋ ਓਈ ਵਾਲਾ।
ਹਾਂ ਬੜਾ ਸਵਾਦ ਆਉਂਦਾ ਤਾਜੂ ਤੇ,
ਹਾਂਜੀ ਭੈਣਜੀ।
ਹਾਂਜੀ ਭੈਣਜੀ, ਹੋਰ ਦੱਸੋ ਕੀ ਕਰਦੇ ਹੋ?
ਹਾਂ
ਮੈਂ ਤੇ ਹਾਲੇ ਤੇ ਮੈਂ ਸੋਚਿਆ ਚਲੋ ਹੁਣ ਪਹਿਲੇ ਗੱਲ ਕਰ ਲੈਣੀ ਆ ਫੋਨ ਤੇ ਥੋੜੇ ਦੇਰ ਟਾਈਮ ਪਾਸ ਹੋਜੇਗਾ। ਤੇ ਫਿਰ ਮੈਂ ਆਪਣੇ ਆਪ ਨੂੰ ਨਿਊਵੀਲਾਈਜ਼ ਕਰਾਂ।
ਅੱਛਾ ਹਾਂ, ਨਿਊਬਲਾਈਜ ਕੈਪਸੂਲ ਲੈ ਆਇਓ?
ਹਾਂਜੀ, ਅੱਜ-ਕੱਲ ਦੇ ਬੱਚੇ ਨੀ ਮਾਣ ਜੇ ਫੋਨ ਮਤਲਬ ਹਾਲੇ ਤੱਕ ਫੋਨ ਚਲਾ ਰਹੇ ਨੇ ਹਾਲੇ ਇਹ ਨੀ ਕਿ ਸੋ ਜਾ।
ਹਾਂ ਇੱਕ
ਆ ਦੇਖੋ ਫਿਰ ਦੁਬਾਰਾ ਲਾਈਟ ਚਲੀ ਗਈਆ। ਅੱਛਾ ਤੁਹਾਡੇ ਓਥੇ ਗਈ ਹੋਣੀ ਏ, ਬੱਚੇ ਮੇਰੇ ਬੱਚੇ ਤਿੰਨ ਦਿਨ ਤੱਕ, ਮਤਲਬ ਕੱਲੇ ਨੇ ਨਾ।
ਕਿਉਂ, ਕੀ ਕਰਦਾ, ਤੁਹਾਡੇ ਬੱਚਿਆਂ ਨੇ ਐਸਾ
ਸੁਣਦੇ ਨੇ ਜੇ,
ਅੱਜ- ਕੱਲ ਕਿਸੇ ਦੇ ਬੱਚੇ ਨੀ ਸੁਣਦੇ।
ਕਿਵੇਂ ਹੈ ਹੈਲੋ
ਅੱਜ -ਕੱਲ ਕਿਸੀ ਦੇ ਬੱਚੇ ਨੀ ਸੁਣਦੇ ਭੈਣ ਜੀ।
ਸਾਰੀ ਮੋਬਾਇਲਾਂ 'ਚ
ਕੀ
ਹਾਂਜੀ ਭੈਣ ਜੀ ਤਾਡੇ ਸਿਗਨਲ ਨੀ ਆਉਂਦੇ ਪਏ।
ਮੇਰੇ ਤਾਂ ਆਂਉਦੇ ਨੇ, ਤਾਡੇ ਨੀ ਆਉਂਦੇ ਹੋਣਗੇ।
ਹੈਲੋ
ਹੈਲੋ
ਹੈਲੋ, ਹਾਂਜੀ ਭੈਣ ਜੀ।
ਤਾਡੇ ਸਿਗਨਲ ਨੀ ਆ ਰਹੇ ਸੀ।
ਮੇਰੇ ਚਾਰਮ
ਕਾਰਨ ਤੁਹਾਡੀ, ਅੱਛਾ
ਹਮ
ਕਿਆ ਟੈਕਨੋਲੋਜੀ ਇੰਨੀ ਜਿਆਦਾ ਏ, ਗੀਤ, ਗੇਮਾਂ ਬਣਾਤੀਆ। ਆਹੋ ਇੱਕ ਪਤਾ ਨੀ ਕਿਹੜੀ ਬੱਚਿਆਂ ਨੂੰ ਉਹ ਫੜੀਆਂ, ਰੋਬਲੋ ਆਹੋ ਬੜੀ ਸੋਹਣੀ ਆ ਵੋ
ਰੋਬਲ ਸੀ ਨਾ ਬੇਕਾਰ ਆਵੇ ਨਾ ਬੱਚਿਆਂ ਦੇ ਪਿੱਛੇ ਲੱਗ ਪੜ੍ਹਦੇ ਲਿਖਦੇ ਹੈਗਿਨ
ਨਹੀਂ, ਭੈਣ ਜੀ, ਉਹਦੇ 'ਚ' ਕੁਛ ਗੇਮਾਂਈ ਨੇ ਪੜੀ ਪੜ੍ਹਾਈ ਵਾਲੀਆ ਇਹ ਕਹਿਣ ਦੇ ਗੱਲਾਂ ਗੇ, ਬਕਵਾਸ ਗਏ। ਆਹੋ।
ਕੁਛ ਬੱਚੇ ਤੇ ਮਾਂ- ਪਿਓ ਤੋਂ ਛੁਪਾ ਕੇ ਖੇਡਦੇ ਨੇ ਦੱਸੋ?
ਹਾਂਜੀ ਭੈਣ ਜੀ। ਨੀ ਤੂੰ ਦੱਸ ਦੇ ਕਿ ਹਾਂ ਅਸੀਂ ਗੇਮ ਖੇਲਣਾ, ਦੱਸਣ 'ਚ' ਕਿ ਨਰਾਜਗੀ ਏ ਹਨਾ, ਆਹੋ।
ਹੁੰ।
ਹੋਰ ਕੀ ਕਰ ਰਹੇ ਸੀ।
ਇੱਕ ਤੇ ਐ, ਫੋਨ ਅੱਜ ਤੱਕ ਕਿਸੇ ਹੱਥ ਤੋਂ ਛੁੱਟਦਾ ਹੀ ਨਹੀਂ
ਓ, ਕੀ ਹੋਇਆ ਜੇ
ਜਿਹਨੂੰ ਵੇਖੋ, ਫੋਨ ਚਲਾ ਰਿਹਾ ਅੱਜ- ਕੱਲ
ਆਹੋ, ਆਹੋ ਮੁੁੱਦੇ ਤੇ ਅੱਜ ਚੱਲ ਮੈਂ ਕਿਆ, ਜਾਂਦੇ ਕੁਛ ਐਡਵਾਂਸ ਹੋ ਗਏ ਨੇ ਫੋਨ ਟੈਕਨੋਲੋਜੀ 'ਚ' ਹੈਂ, ਬੁਢੇ ਮੈਂ ਕਿਹਾ ਅੱਜ -ਕੱਲ ਜ਼ਿਆਦਾ ਹੀ ਅਡਵਾਂਸ ਹੋ ਗਏ ਨੇ
ਹਮ, ਅੱਜ -ਕੱਲ ਤੇ ਕੋਈ ਨੀ ਮਾਣ, ਵੱਡਾ ਕੀ ਤੇ ਛੋਟਾ ਕੀ
ਆਹੋ ਭੈਣ ਜੀ, ਬ, ਮਤਲਬ ਟੈਕਨੋਲੋਜੀ ਨੇ ਬੁਰੇ ਹਾਲ ਕੀਤੇ ਨੇ ਹੋਰ ਦੱਸੋ ਤੁਸੀਂ, ਕੀ ਖਾਧਾ ਅੱਜ ਹੁਣ ਤਾਡੇ ਬੱਚੇ ਵੀ ਸਕੂਲ ਜਾਂਦੇ ਨੇ, ਤੁਹਾਨੂੰ ਇੱਕ ਗੱਲ ਪੁੱਛਾਂ
ਪਹਿਲੇ ਐ ਦੱਸੋ ਤੁਸੀਂ ਖਾਧਾ ਕਿ ਅੱਜ
ਭੈਂਜੀ ਮੈਂ ਕੀ ਖਾਨਾ ਮੈਂ ਤੇ ਸ਼ੀਰਾ ਈ ਪਿੱਤਾ ਅੱਜ ਵੀ
ਅੱਛਾ, ਬਮਾਰ ਜਾਦਾ ਈ ਲੱਗਦੇ ਤੁਸੀਂ
ਬੋਤ ਜਾਦਾ ਮੈਂ ਤਾਡੇ ਤੋ ਇੱਕ ਗੱਲ ਪੁੱਛਨੀ ਸੀ, ਤਾਡੇ ਵੀ ਬੱਚੇ ਸਕੂਲ ਜਾਂਦੇ ਨੇ, ਕਿ ਓਨਾਂ ਤੋਂ ਵੀ ਸੋਲਾਂ ਸੌ-ਸੌ ਰੁਪੇਆ ਮੰਗਾ ਏਆ, ਸਕੂਲ ਤੇ ਜਾਂਦੇ ਈ ਹੋਨਗੇ ਕੋਈ ਦੂਜੀ ਗੱਲ ਕਰ ਨਂਈਂ-ਨਈਂ, ਤੇ ਸੋਲਾਂ ਸੌ ਰੁਪਏ ਮੰਗਵਾਏ ਐ ਸਾਡੇ ਸਕੂਲੋਂ
ਹਾਂ ਓ ਜੇੜਾ ਐ
ਐਮੀ ਵਨ ਸ਼ੁਰੂ ਕੀਤਾ ਨਾ ਅੱਜ- ਕੱਲ ਸਕੂਲ ਵਾਲੇਆਂ ਨੇ ਮੈਂ ਤੇ ਛੁੱਟੀ ਕਰਵਾ ਤੇ ਮੈਂ ਕੇਆ ਚਲੋ ਪਰੇ ਮਰੋ, ਇੱਕ ਦਿਨ ਦੇ ਅੱਠ ਸੌ ਰੁਪਏ ਦੋ ਦਿਨ ਦੇ ਸੋਲਾਂ ਸੌ ਰੁਪਏ
ਮੈਂ ਵੀ ਕਰਾ ਦਿੱਤੀ ਸੀ ਜੇ, ਕੀ ਕਰਨੈ ਸਕੂਲ ਜਾ ਕੇ? ਇੱਕ ਤਾਂ ਅੱਜ -ਕੱਲ ਪਲੱਸ ਵਨ 'ਚ ਕੋਈ ਸਕੂਲ ਈ ਨੀਂ ਆਂਦਾ ਹੈਗਾ, ਮੇਰੀ ਵੱਡੀ ਕੁੜੀ ਹੈਗੀ ਕੋਈ ਸਕੂਲ ਈ ਨਹੀਂ ਆਂਦਾ।
ਤਾਂ ਓ ਵੀ ਨੀਂ ਜਾਂਦੀ ਅੱਛਾ।
ਪਰ ਮੈਂ ਭੇਜ ਦਿੰਨੀ ਆਂ, ਜਿਵੇਂ- ਤਿਵੇਂ ਕਰਕੇ ਕੋਈ ਨੀ ਜਾਂਦਾ ਰੋਜ ਕੇਂਦੀ ਆ ਮੈਨੂੰ
ਅੱਛਾ ਭੈੰਜੀ ਤੇ ਮੈਂ ਕੇ ਰਈ ਸੀ।
ਕੀ, ਮੈਂ ਤੇ ਕੇਆ ਬਾਈ ਦੋ ਦਿਨ ਵੈਸੇ ਵੀ ਇੰਨੀਆਂ ਛੁੱਟੀਆਂ ਮਾਰਦੇ ਓ, ਦੋ ਦਿਨ ਮਾਰ ਲੋ ਕੀ ਹੋ ਜੇਗਾ ਬੈਠੋ ਘਾਰ
ਵੈਸੇ ਤੇ ਕਰਦੇ ਆਰਾਮ ਨਾਲ ਸੋ ਮੇਰੇ ਤੇ ਬੱਚਾ ਵੇਆਹ ਦੇ ਥੱਕਦੇ ਸੀ।
ਅੱਛਾ ਭੈੰਜੀ, ਭੈਂਜੀ ਤੁਸੀਂ ਸਾੜੀ ਪਾਈ ਸੀ ਨਾ ਰਸੈਪਸ਼ਨ ਤੇ?
ਹਾਂਜੀ ਭੈਂਜੀ ਕਿਉਂ?
ਸੋਨੇ ਲੱਗ ਰਏ ਸੀ।
ਤੁਸੀਂ ਕਿੱਥੇ ਵੇਖ ਲੇਆ ਮੈਨੂੰ?
ਸਟੇਟਸ ਤੇ, ਭੈਂਜੀ ਸਟੇਟਸ ਤੇ
ਅੱਛਾ, ਹਾਂ।
ਔਰ? ਬਲੋਕ ਨੀਂ ਮਾਰ ਹੋਏਆ। ਨਈਂ ਭੈਂਜੀ, ਨਈਂ ਯਾਰ ਤੁਸੀ ਬੜਾ ਮਜਾਕ ਕਰਦੇ ਯਾਰ।
ਓ ਆਦਤ ਏ ਮੈਨੂੰ ਨਾ ਥੋੜੀ
ਅੱਛਾ ਭੈਂਜੀ, ਅ ਤੇ ਤੁਸੀਂ ਸਨੈਪਚੈਟ ਚਲਾਂਦੇ ਓ?
ਨਈਂ।
ਅੱਛਾ, ਪਰ ਤਾਡੀ ਫੋਟੋਆਂ ਤੇ ਸਨੈਪਚੈਟ ਵਾਲੇ ਫਿਲਟਰ ਦੀ ਹੁੰਦੀਆਂ।
ਓ ਸਾਡੀ ਇੱਕ ਫੋਨ 'ਚ ਆਈ ਡੀ ਹੈਗੀ, ਓ ਈ ਸਾਰੇਆਂ ਫੋਨਾਂ ਦੇ ਵਿੱਚ ਫੇਰ ਚਲਾਨੇ ਆਂ ਅਸੀਂ।
ਦੱਸ? ਅੱਛਾ ਭੈੰਜੀ। ਤੇ ਭੈੰਜੀ ਏ ਤਾਂ ਨਈਂ ਭੈਂਜੀ ਏ ਸਾਡੇ ਘਰ ਬਿਲਕੁਲ ਨੀਂ ਚੱਲਦਾ।
ਕੇਉਂ?
ਭੈਂਜੀ ਬੱਚੇ ਇੰਨੇ ਬੱ ਹਾਲੇ ਪਿੱਛੇ ਅਸੀ ਤੇ ਬਸ ਕਿਸੇ ਫੰਕਸ਼ਨ ਹੋਏ ਤੇ, ਕਿਸੇ ਦਾ ਬਰਡੇ ਹੋਏ ਜੀ ਤਾਂ ਡਾਨਲੋਡ ਕਰਦੇ ਆਂਂ ਸਨੈਪਚੈਟ, ਇਵੇਂ ਅਸੀ ਨੀਂ ਸਨੈਪਚੈਟ ਚਲਾਂਦੇ ਬੱਚੇ ਬਿਗੜ ਜਾਂਦੇ ਨੇ।
ਅਨ ਜਿੰਨਾ ਨੇ ਵਿਗੜਨਾ ਹੁੰਦਾ ਐਵੇਂ ਵਿਗੜ ਜਾਂਦੇ, ਜਿੰਨੇ ਨਈਂ ਵਿਗੜਨਾ ਓ ਐਵੇਂ ਵੀ ਨੀ ਵਿਗੜਦੇ, ਆ ਗੀ ਸਮਜ।
ਅੱਛਾ ਭੈਂਜੀ।
ਹੁਨ ਐ ਤੇ ਬੱਚੇ ਤੇ ਆ ਬੱਚਾ ਕੀਹੋ ਜਾ ਤੁਆਡਾ
ਅੱਛਾ ਭੈਨ ਜੀ, ਆਹੋ ਵੈਸੇ ਐ ਤੇ ਗੱਲ ਹੈਗੀ ਏ।
ਹਾਂਜੀ।
ਬੱਚੇ ਨੂੰ ਅਗਰ, ਸਨੈਪਚੈਟ ਤੋਂ ਅੱਛਾ ਸਿੱਖਨਾ ਤੇ ਮਤਲਬ ਸੀਖਨਾ ਐ ਤੇ ਠੀਕ ਏ ਨਈਂ ਤੇ ਮੈਂ ਜਿਵੇਂ ਵੱਡੇੇ ਬੱ ਚੇ ਹੁੰਦੇ ਨੇ ਤੇ ਗਲਤ ਇਸਤੇਮਾਲ ਕਰਦੇ ਨੇ, ਅੱਛਾ ਠੀਕ ਐ ਭੈਨ ਜੀ ਬੱਚੇ ਬੁਲਾ ਰਏ ਨੇ ਮੈਂ ਨਾ, ਬਾਦ ਚੋਂ ਗੱਲ ਕਰਦੀ ਆਂ। ਠੀਕ ਐ ਸਸਰੀ ਕਾਲ ਭੈਨ ਜੀ, ਸਾਸਰੀ ਕਾਲ। ਬੇਸ਼ੱਕ ਖੁੰਦਕ ਲਾ ਰਈ ਸੀ।